ਫ
ਕੀ ਹਾਲ ਚਾਲ ਭਰਾਵਾ।
ਵਧੀਆ ਜੀ ਵਧੀਆ ਹੋਰ ਤੁਸੀਂ ਦੱਸੋ?
ਬਾਸ ਜੀ ਵਧੀਆ ਚੜਦੀ ਕਲਾ ਕੀ ਕਰਦੇ ਸੀ ਠੀਕ ਠਾਕ।
ਕਿਨੀ ਬਸ ਲੰਮਾ ਪਿਆਇਆ ਸੀ।
ਹਾਂਜੀ ਹਾਂਜੀ ਮੈਂ ਵੀ ਫ੍ਰੀ ਸੀ ਮੈਂ ਕਿਹਾ ਕੋਲ ਕਰਦੀ ਆ।
ਹਾਂ, ਬਸ ਵਧੀਆ ਕੀਤਾ ਤੁਸੀ ਕੋਲ ਕਰਲੀ।
ਹੋਰ, ਹੋਰ ਤੁਸੀ ਡੇਲੀ ਕੀ ਕਰਦੇ ਹੋ?
ਹਾਂਜੀ।
ਮੈਂ ਕਿਹਾ ਡੇਲੀ ਤੁਸੀਂ ਕੀ ਕਰਦੇ ਹੋ? ਸਮਰ ਸੀ, ਹੁਣ ਤੇ। ਛੁੱਟੀਆਂ ਸੀ ਸਮਰ ਦੀਆਂ। ਗਏ ਨੀ ਘੁੰਮਣ ਕਿੱਧਰ?
ਨਾ ਭਰਾਵਾ, ਸਾਡੀ ਕਿੱਥੇ ਛੁੱਟੀਆਂ ਯਾਰ। ਛੱਟੀਆਂ ਦੇ ਉਹਨਾਂ ਦੀਆ ਜਿਹੜੇ ਕੋਲੋਜ, ਸਕੂਲੇ ਪੜਦੇ ਪਏ ਨੇ। ਸਾਡਾ ਕੰਮਕਾਜੀ ਬੰਦਿਆਂ ਦੀ ਛੁੱਟੀਆਂ ਹੀ ਨਹੀ ਹੈ, ਕੋਈ। ਬਸ ਸਵੇਰੇ ਕੰਮ
ਜਾਣਾ ਸੀ ਜੋ ਏਦੇ ਕਾਰਨ, ਆਈ ਛੁੱਟੀਆਂ ਦਾ।
ਅਸੀਂ ਬਨਾਣਾ ਪ੍ਰੋਗਰਾਮ ਛੁੱਟੀਆਂ ਦਾ, ਤੁਆਡਾ ਇੱਧਰ ਦਾ। ਰਿਸ਼ੀਕੇਸ਼ ਦਾ ਬਨਾਇਆ ਸੀ, ਪ੍ਰੋਗਰਾਮ। ਅਸੀ ਕਿਆ, ਕੈਂਪਿੰਗ ਕਰਾਂਗੇ, ਕਰਾਫਟਿੰਗ ਕਰਾਂਗੇ, ਬਸ ਥੋੜੇ ਫੇਰ ਓ ਵੀਡੀਓ, ਵਗੈਰ ਰੀਲਾਂ ਵਗੈਰਾ ਦੇਖੀਆਂ, ਤੇ ਬਹੁਤ ਟ੍ਰੈਫਿਕ ਬਹੁਤ ਜਾਦਾ ਹੋਈ ਓਈ ਸੀ, ਜਿਦੇ ਕਾਰਨ ਫੇਰ ਅਸੀਂ
ਜ਼ਰੂਰੀ ਏ, ਇਸ ਪਾਸ ਓਸ ਪਾਸੇ ਚਲੀਏ ਨਾ, ਓਸ ਪਾਸੇ ਜਾਓ, ਕਸ਼ਮੀਰ ਆਲੀ ਸਾਇਡ।
ਪਾਜੀ, ਸਾਰੀ ਜਗਾ ਪੇੜੇ ਆ। ਹੁਣ ਮਨਸੂਰੀ ਗਏ ਸੀ, ਮੇਰਾ ਜੀਜਾ ਗਿਆ ਸੀ, ਮਨਸੂਰੀ। ਕਹਿੰਦਾ ਇਹਨਾ ਰਸ਼, ਇਹਨਾ ਰਸ਼ ਕਹਿੰਦਾ, ਕਹਿਣ ਦੀ ਹੱਦ ਨਹੀ। ਦੋ-ਦੋ ਹਜ਼ਾਰ ਰੁਪਏ ਦਾ ਕਮਰਾ, ਪੰਜ-ਪੰਜ ਹਜ਼ਾਰ ਦਾ, ਛੇ-ਛੇ ਹਜ਼ਾਰ ਰੁਪਏ ਦਾ ਕਮਰਾ ਮਿਲਦਾ ਪਿਆ।
ਅੱਛਾ ਜੀ!
ਹਾਂਜੀ-ਹਾਂਜੀ, ਬਹੁਤ ਮੰਸੂਰੀ, ਸ਼ਿਮਲਾ ਸਭ ਜਗ੍ਹਾ ਬਿਲਕੁਲ ਰਸ਼ ਹੋਇਆ, ਫੁੱਲ ਰਸ਼। ਬਹੁਤ ਜ਼ਿਆਦਾ।
ਬੁਰਾ ਹੀ ਹਾਲ ਹੋਇਆਦਾ ਏ।
ਹਾਂਜੀ-ਹਾਂਜੀ।
ਇੱਕ ਸ
ਬਸ, ਹੁਣ ਜਾਵਾਗੇ ਅਸੀ। ਉਹ ਬਸ, ਬੱਚਿਆਂ ਦੀ ਛੁੱਟੀਆਂ ਹੁਣ ਖ਼ਤਮ ਹੋ ਗਈਆਂ ਨਾ, ਹੁਣ ਸਕੂਲ ਲੱਗ ਜਾਣਗੇ। ਹੁਣ ਸਾਰੇ ਲੱਗ ਜਾਣਗੇ ਅਪਣੇ ਕੰਮ-ਕਾਜਾਂ ਦੇ ਵਿੱਚ, ਯਾਂ ਸਕੂਲਾਂ ਦੇ ਵਿੱਚ। ਤੇ, ਹੁਣ ਜਾਵਾਂਗੇ ਅਸੀਂ ਆਪਣਾ ਘੁੰਮਣ। ਹੁਣ ਸਾਡਾ ਟਾਇਮ ਏ ਜਾਣ ਦਾ।
ਹਾਂਜੀ-ਹਾਂਜੀ, ਵਧੀਆ ਗੱਲ ਆ।
ਹੁਣ ਭੀੜ-ਭੜਾਕਾ ਵੀ ਘੱਟ ਹੋਇਗਾ, ਨਾਲੇ ਰੇਟ ਵੀ ਜੈਨੳਨ ਹੋਇਗਾ। ਕਿਉਂਕਿ ਪਬਲਿਕ ਘਟ ਹੋਏਗੀ, ਤਾਂ ਰੇਟ ਸਹੀ ਲਾਣਗੇ, ਜਦੋਂ ਪ ਜਾਓਗੇ ਨਾ, ਉਦੋ ਮੂੰਹ-ਮੰਗਾ ਰੇਟ ਲਾੰਦੇ ਨੇ।
ਓ ਤੇ ਹੈ ਜੀ, ਆਪਣਾ ਹੀ ਲਾਉਂਦੇ ਨੇ ਫਿਰ ਤੇ, ਓਹਨਾਂ ਦਾ ਵੀ ਸੀਜ਼ਨ ਹੁੰਦਾ ਦੋ-ਤਿੰਨ ਮਹੀਨਿਆਂ ਦਾ। ਬਾਕੀ ਤੁਸੀਂ ਇੱਕ ਵਾਰ ਲੇਹ-ਲਦਾਖ ਵਾਲੀ ਸਾਈਡ ਜਾਓ ਘੁੰਮਣ ਬੜਾ ਵਧੀਆ ਏਰੀਆ ਯਾ, ਓਹ।
ਹਾਂਜੀ, ਜਾਵਾਂਗੇ-ਜਾਵਾਂਗੇ ਉੱਠ ਜਾ ਭਈ
ਆਪਾਂ ਵੀ ਪਲੈਨ ਕਰ ਰਹੇ ਆਂ।
ਆਪਾਂ ਵੀ ਕਰਦੇ ਆਂ, ਅਗਲੇ ਸਾਲ ਦੀ ਪਲੈਨਿੰਗ। ਅਗਲੇ ਸਾਲ ਦਾ ਟ੍ਰੀੱਪ ਲਾਈਏ ਸਿੱਧਾ ਹੁਣ, ਦਸ-ਪੰਦਰਾਂ ਦਿਨ ਦਾ ਕੱਠਾ ਈ ਓਧਰ। ਲੇਹ-ਲਦਾਖ ਰੋਕ-ਰੋਕਕੇ ਜਾਵਾਂਗੇ, ਸਾਰੀ ਜਗ੍ਹਾ ਐਕਸਪਲੋਰ ਕਰਕੇ ਜਾਵਾਂਗੇ। ਜੀ, ਬਹੁਤ ਵਧੀਆ ਟੂਰ ਆ ਓਧਰ ਦਾ ਸ੍ਪੀਤੀ, ਲੇਹ-ਲਦਾਖ। ਮੈਂਨੂੰ ਨਾਂ ਕੋ ਪਤਾ ਨੀ, ਕਿਹੜੇ-ਕਿਹੜੇ ਨਾਮ ਆ, ਅਜੀਬੋ-ਗਰੀਬ, ਬੜੇ ਸੋਣੇ-ਸੋਣੇ ਟਿੱਬਤ। ਤਿੱਬਤ ਵੀ ਪੈ ਜਾਂਦਾ ਯਾ, ਉੱਧਰ।
ਹਾਂਜੀ-ਹਾਂਜੀ, ਹੁੰ।
ਬੋਹਤ ਸੋਣਾ ਸ਼ਹਿਰ ਯਾਂ ਔਥੇ।
ਹਾਂਜੀ-ਹਾਂਜੀ। ਮੇਰਾ ਤਾਏ ਦਾ ਮੁੰਡਾ ਗਿਆ ਆਯਾਂ ਸੀ ਉਦੇ। ਐ, ਮਨੀਕਰਨ ਸਹਿਬ। ਅੱਛਾ ਤੁਸੀਂ ਮਨੀਕਰਨ ਸਹਿਬ ਗਏ ਹੋਏ ਔ?
ਹਾਂਜੀ-ਹਾਂਜੀ
ਅੱਛਾ-ਅੱਛਾ, ਮਨੀਕਰਨ ਸਹਿਬ ਦਾ ਕੀ-ਕੀ ਰਸਤਾ ਪੈਂਦਾ ਵੈਸੇ?
ਮਨੀਕਰਨ ਸਹਿਬ ਦਾ ਦੇਖੋ ਜੀ, ਪਹਿਲਾ ਏਧਦਰੋ ਅਪਣੇ ਏੱਧਰੋਂ ਗੱਡੀ ਫੜ ਕੇ ਪਹੁੰਚੋ ਅਨੰਦਪੁਰ ਸਾਹਿਬ।
ਅੱਛਾ, ਠੀਕ ਹੈ ਜੀ, ਠੀਕ ਹੈ।
ਅਨੰਦਪੁਰ ਸਾਹਿਬ ਪਹੁੰਚ ਗਏ ਉੱਧਰੋਂ ਦੀਂ। ਆਓ, ਕੀਰਤਪੁਰ ਸਾਹਿਬ ਇੱਕ ਸਟੇਸ਼ਨ ਪਹਿਲੇ ਕੀਰਤ ਜਾਂ ਤਾਂ ਤੁਸੀਂ ਇਧਰੋਂ ਹੀ ਸਿੱਧਾ ਕੀਰਤਪੁਰ ਸਾਹਿਬ ਜਾਓ।
ਅ ਚਟਨੀ
ਅਨੰਦਪੁਰ ਸਾਹਿਬ ਦਾ ਪਹਿਲਾਂ ਵਾਲਾ ਸਟੇਸ਼ਨ ਕੀਰਤਪੁਰ ਸਾਹਿਬ ਹੈ।
ਅਨੰਦਪੁਰ ਸਾਹਿਬ ਤੋਂ ਪਹਿਲਾਂ ਹੈ ਕੀਰਤਪੁਰ ਸਾਹਿਬ।
ਸਟੇਸ਼ਨ, ਹਾਂਜੀ-ਹਾਂਜੀ ਉੱਧਰ ਆਪਾਂ ਨੇ ਉੱਥੋਂ ਸਾਨੂੰ ਬੱਸ ਮਿਲੇਗੀ ਸਿੱਧਾ ਮੰਡੀ ਗੁਰੂਦੁਅਰੇ।
ਮੰਡੀ ਗੁਰਦੁਆਰੇ ਦੀ।
ਹਾਂਜੀ, ਮੋਨਾਲੀ, ਮੰਡੀ, ਮੰਡੀ ਗੁਰਦੁਆਰਾ, ਨਾਂ-ਨਾਂ, ਟ੍ਰੇਨ ਨੀਂ ਜਾਂਦੀ। ਔਧਰੋਂ ਦੀ ਸਾਨੂੰ ਮੰਡੀ ਗੁਰਦੁਆਰੇ ਦੀ ਬੱਸ ਮਿਲੇਗੀ। ੳਸ ਬੱਸ ਵਿੱਚ ਜਾਣਾ ਆ ਆਪਾਂ ਨੇ। ਔਸ ਬੱਸ ਚ ਫੇਰ ਸਿੱਧਾ ਸਾਨੂੰ ਸਵੇਰੇ ਚੱਲੇਗੀ ਬਸ, ਛੇ, ਸਾਡੇ -ਛੇ, ਸੱਤ ਵਜੇ ਕੋਲ। ਸ਼ਾਇਦ ਅੱਠ ਵੀ ਵੱਜ ਜਾਣ। ਤੇ ਸਾਨੂੰ ਸ਼ਾਮੀ ਪੰਜ ਜਾਂ ਛੇ ਵਜੇ ਲਾ ਦੇਗੀ ਮੰਡੀ ਗੁਰਦੁਆਰੇ। ਮੰਡੀ ਗੁਰਦੁਆਰੇ ਉੱਤਰ ਕੇ ਫੇਰ ਅਗਲੇ ਦਿਨ, ਫੇਰ ਅਗਲੇ ਦਿਨ ਦੀ ਬੱਸ ਫੜੋ। ਸਿਧਾ, ਮਨੀਕਰਨ ਸਹਿਬ।
ਹਾਂਜੀ-ਹਾਂਜੀ।
ਸੀਧਾ ਮਨੀਕਰਨ ਸਾਹਿਬ ਦੀ ਬੱਸ ਬਵੋ ਸਵੇਰੇ, ਤੇ ਸ਼ਾਮੀ ਤੁਹਾਨੂੰ ਮਨੀਕਰਨ ਸਾਹਿਬ। ਚਾਰ ਵਜੇ ਕੋਲ ਲਾਂ ਦੇਗੀ, ਔ ਫੇਰ ਔ ਮਨੀਕਰਨ ਸਾਹਿਬ ਥੋੜਾ ਜਿਹਾ ਐਕਸਪਲੋਰ ਕਰੋ।
ਪਹਿਲੇ ਏੱਥੋਂ ਦੀ ਜਾਈਏ, ਪਹਿਲੇ ਕਿਰਤਪੁਰ ਸਾਹਿਬ।
ਹਾਂਜੀ ਹਾਂਜੀ।
ਅੱਛਾ, ਫਿਰ ਉਸਤੋ ਬੱਸ ਫੜਿਏ ਮੰਡੀ ਦੀ।
ਨਹੀਂ ਮਿਲਣੀ ਤੁਹਾਨੂੰ ਬੱਸ, ਪਹਿਲਾਂ ਤੁਸੀਂ ਇੱਧਰੋਂ ਹੀ ਜਾਓ। ਸਵੇਰੇ ਨਿਕਲੋਗੇ ਅਨੰਦਪੁਰ ਸਾਹਿਬ ਲਈ ਅਨੰਦਪੁਰ ਸਾਹਿਬ ਜਾਂਦੇ- ਜਾਂਦੇ ਤੁਹਾ ਬਾਰਾਂ- ਇੱਕ ਵੱਜ ਜਾਣਗੇ ਤੁਹਾਨੂੰ। ਸ਼ਾਮ ਹੀ ਹੋ ਜਾਵੇਗੀ। ਉੱਧਰ ਤੁਹਾਨੂੰ ਇੱਕ ਰਾਤ ਰੁਕਣਾ ਪਵੇਗਾ। ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਸਟੇਸ਼ਨ ਤੇ। ਕਰਕੇ ਸਵੇਰੇ ਤੜਕੇ ਤੁਹਾਨੂੰ। ਸੱਤ-ਅੱਠ ਵਜੇ ਵਾਲੀ ਬੱਸ ਮਿਲੇਗੀ ਕੀਰਤਪੁਰ ਸਾਹਿਬ ਤੋਂ ਮੰਡੀ ਗੁਰਦੁਆਰੇ।
ਅੱਛਾ ਜੀ।
ਹਾਂਜੀ, ਅਨੰਦਪੁਰ ਸਾਹਿਬ ਇਕ ਰਾਤ ਸਟੇ ਕੀਤਾ। ਸਵੇਰੇ ਤੜਕੇ ਤੁਸੀਂ ਆਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਆ ਗਏ।
ਠੀਕ ਹੈ, ਠੀਕ ਹੈ।
ਫਿਰ ਅੱਠ ਵਜੇ ਵਾਲੀ ਬੱਸ ਫੜੀ ਕੀਰਤਪੁਰ ਸਾਹਿਬ ਤੋਂ ਮੰਡੀ ਗੁਰਦੁਆਰੇ ਮੰਡੀ ਗੁਰਦੁਆਰੇ। ਛੇ ਵਜੇ ਲਾ ਦੇਗੀ ਫੇਿਰ ਤੁਹਾਨੂੰ ਤੁਸੀਂ ਇੱਕ ਦਿਨ ਦਾ ਸਟੇ ਕੀਤ ਉਧਰ ਨਾਈਟ ਉੱਥੇ ਹੀ ਰੁਕ ਕੇ ਫਿਰ ਸਵੇਰੇ। ਮੰਡੀ, ਮੰਡੀ ਗੁਰਦੁਆਰੇ ਤੋਂ ਨਿਕਲੇ। ਅਹ, ਸਵੇਰੇ ਤੇ ਸ਼ਾਮੀ ਚਾਰ- ਪੰਜ ਵਜੇ ਤੁਹਾਨੂੰ ਸਾਹਿਬ ਗੁਰਦੁਆਰੇ ਜਾ ਸਕਦੇ ਹੋ।
ਠੀਕ ਹੈ
ਬੜਾ ਵਧੀਆ ਆ, ਉਹ ਏਰੀਆ ਵੀ। ਬੜਾ ਸ਼ਾਨਦਾਰ ਏਰੀਆ ਹੈ, ਸਾਰੀ ਜਗ੍ਹਾ ਸਾਰੀ ਜਗ੍ਹਾ ਹਰਿਆਲੀ ਉਹ ਕਰਦੇ। ਇਸ ਪਾਸੇ ਜਾਓ, ਉੱਤਰਾਖੰਡ ਵਾਲੇ ਪਾਸੇ, ਪਆੜ ਹੈਗੇ ਨੇ, ਮਿੱਟੀ, ਪਾੜ, ਪੱਥਰ। ਉਸ ਪਾਸੇ ਜਾਓਗੇ, ਹਰਿਆਲੀ ਈ ਹਰਿਆਲੀ, ਪਾੜਾ ਇੱਚ ਹਰਿਆਲੀ ਈ ਹਰਿਆਲੀ।
ਅੱਛਾ ਜੀ, ਵਾਹ ਬਈ ਵਾਹ।
ਹਾਂਜੀ ਹਾਂ।
ਅੱਛਾ ਫੇਰ ਉਸ ਤੋਂ ਬਾਦ, ਉਸ ਤੋਂ ਬਾਅਦ ਉਸ ਤੋਂ ਅੱਗੇ ਵੀ ਤੇ ਜਾਂਦੇ ਨੇ, ਇੱਧਰ ਕੀ ਕਹਿੰਦੇ ਨੇ ਤੁਹਾਡਾ, ਬਰਫ ਬੁਰਫ ਪਈ ਹੁੰਦੀ ਏ?
ਹਾਂਜੀ, ਅੱਗੇ ਥੋੜ੍ਹਾ ਜਿਆ ਨਈ-ਨਈ ਉਹ, ਉਧਰੋਂ ਵੀ ਪੈਂਦਾ ਰਸਤਾ। ਔਰ ਉਸ ਤੋਂ ਬਾਅਦ ਜਾਂਦੇ ਨੇ ਕਸੋਲ। ਅੱਗੇ ਕਸੋਲ ਪੈਂਦਾ ਏ, ਫੇਰ ਪੇਂਦਾ ਕੁੱਲ ਕੁੱਲੂ ਮਨਾਲੀ, ਮੰਡੀ ਗੁਰਦੁਆਰੇ, ਮੰਡੀ ਗੁਰਦੁਆਰੇ ਆਓਗੇ ਨਾ ਤੁਸੀਂ ਵਾਪਸ, ਉਧਰੋਂ ਦੀ ਇੱਕ ਰਸ ਸੀਦਾ ਪੈਂਦਾ ਰੁਵਾਲਸਰ ਗੁਰਦੁਆਰੇ ਦਾ, ਉਹ ਰੁਵਾਲਸਰ ਗੁਰਦੁਆਰਾ ਬੜਾ ਸੋਹਣਾ ਬਣਿਆ ਦਾ ਉਹ ਵੀ ਗੁਰਦੁਆਰਾ, ਉੱਧਰ ਵੀ ਅਪਣਾ ਉਹ-ਉਹ ਗੁਰਦੁਆਰੇ ਦੇ ਸੈਡ ਚ ਸਾਰੇ ਜੈਨੀ ਰਹਿੰਦੇ ਨੇ, ਜੈਨੀ। ਜੈਨ ਧਰਮ ਨੀ ਹੈਗਾ, ਜਿੰਨਾ ਦਾ ਜੈਨੀ ਧਰਮ।
ਹਾਂਜੀ-ਹਾਂਜੀ।
ਜਿਹੜੇ ਗੰਜੇ ਜੇ ਹੁੰਦੇ ਨੇ, ਕੁੜਤਾ ਝੋਲਾ ਜਾ ਪਾ ਕੇ ਫਿਰਦੇ ਨੇ, ਗੰਜੇ ਹੁੰਦੇ ਨੇ
ਹਾਂਜੀ ਚੂਲਾਹ ਲਿਆਯਾ ਵੇ, ਹਾਂਜੀ-ਹਾਂਜੀ।
ਹਾਥ ਇੱਚ ਔ ਫੜਿਆ ਦਾ ਹੁੰਦਾ ਹੈ ਛਣਛਣਾ ਜੇਆ ਇਨ੍ਹਾਂ ਨੇ ਘੁਮਾਉਂਦੇ ਨੇ ਉਹ। ਜਿਨ੍ਹਾਂ ਦੀ ਔ ਬੜੀ ਵੱਡੀ ਜਿਹੀ ਮੂਰਤੀ ਹੈ, ਉਪਰ ਜੂੜਾ ਕੀਤਾ ਦਾ ਆਯਾ ਬੁ ਬੁਧਿਸ਼ਟ ਬੁਧਿਸ਼ਟ ਲੋਕ ਨੀ ਹੁੰਦੇ? ਬੁਧਿਸ਼
ਹਾਂਜੀ ਹਾਂ ਹਾਂਜੀ-ਹਾਂਜੀ-ਹਾਂਜੀ।
ਹਾਂ-ਹਾਂ, ਉਹ ਉਸ ਏਰੀਏ ਚ ਉਹ ਬੜੇ ਰੇਂਦੇ ਨੇ।
ਅੱਛਾ ਜੀ, ਹੂੰ। ਅੱਛਾ, ਤੇ ਵੈਸੇ ਅਗਰ ਕਮਰਾ ਕੁਰਮ, ਹਾਂਜੀ-ਹਾਂਜੀ। ਕੋਈ ਨਈ ਬਣਾਂਦੇ ਪਏ ਆ ਪ੍ਰੋਗਰਾਮ, ਬਾਸ ਤੁਆਡੇ ਨਾਲ ਬਣਾਵਾਂਗੇ ਪ੍ਰੋਗਰਾਮ।
ਸਾਡੇ ਨਾਲ ਬਣਾਓ, ਸਾਡੇ ਨਾਲ ਬਣਾਓ ਤੁਸੀਂ ਲੇਹ ਲਦਾਖ ਦਾ ਬਣਾਓ ਪ੍ਰੋਗਰਾਮ, ਅਗਲੇ ਸਾਲ ਦਾ।
ਚਲੋ ਠੀਕ ਹੈ ਬਣਾਓ ਫੇਰ ਪ੍ਰੋਗਰਾਮ ਤੇ।
ਜੂਨ ਇੱਚ ਜਾਣਾ ਏ ਆਪਾਂ ਨੇ, ਦੋ ਗੱਡੀਆਂ ਕਰ ਲਾਂਗੇ।
ਰਹਿਣ ਦਾ, ਖਾਣ ਪੀਣ
ਤੰਬੂ, ਰਹਿਣ ਦਾ ਤੰਬੂ, ਖਾਣ ਪੀਣ ਦਾ ਖਾਣ ਪੀਣ ਦਾ ਵੀ ਵੇਖ ਲਾਂਗੇ, ਲੈ ਜਾਗੇ ਕੁਛ ਨਾ ਕੁਛ, ਫਰੋਜਨ ਲੈ ਜਾਂਗੇ ਸਾਰਾ ਸਮਾਨ।
ਅੱਛਾ-ਅੱਛਾ ਠੀਕ ਹੈ, ਠੀਕ ਹੈ ਤੇ ਅੱਛਾ ਤੰਬੂ ਆਪਣਾ ਲੇ ਕੇ ਜਾਣਾ ਪਏਗਾ, ਇਥੋਂ ਦੀ ਕੈਂਪਿੰਗ ਵਾਲਾ।
ਕੈਂਪਿੰਗ ਆਲੇ ਤੰਬੂ ਲਵਾਂਗੇ, ਓਏ ਹੋਏ ਕਿਆ ਨਜ਼ਾਰਾ ਆਏਗਾ ਰਹਿਣ ਦਾ।
ਉਹ ਵਾਹ ਵਈ ਵਾਹ, ਫੇਰ ਤੇ ਬੱਲੇ-ਬੱਲੇ ਹੋ ਜਾਣੀ ਐ, ਤੇ
ਹਾਂ, ਨਾਲੇ ਫਰੋਜ਼ ਹੈ। ਨਾਲੇ ਗੈਸ ਲੈ ਜਾਂਗੇ, ਨਾ-ਨਾ ਗੱਡੀ ਤੇ ਜਾਵਾਂਗੇ, ਏਕ ਗੱਡੀ ਚ ਪੰਜ ਬੰਦੇ।
ਬਾਹ ਠੀਕ ਹੈ ਠੀਕ ਹੈ, ਐ ਤੇ ਬੱਲੇ-ਬੱਲੇ ਹੋ ਜਾਣੀ ਏ ਫਿਰ ਤੇ, ਹੁਣੇ ਮੇਰਾ ਗਿਆ ਸੀ ਉਹ ਲਗਾ ਕੇ ਆਯਾ ਪੱਚੀ ਹਜ਼ਾਰ ਰੁਪਏ ਐ ਇਨੋਵਾ ਕੀ
ਨਹੀਂ ਆਪਾਂ, ਕਾਰ ਕਰਨੀ ਹੀ ਆਪਾਂ ਅਪਣੀ ਹੈਗੀ ਹੈ।
ਅੱਛਾ ਜੀ।
ਹਾਂਜੀ ਅਪਣੀ ਕਾਰ ਤੇ ਜਾਵਾਂਗੇ, ਕਾਰ ਦਾ ਕਿਰਾਇਆ ਹੀ ਬੜਾ ਪੈ ਜਾਣਾ ਐਵੇਂ ਤੇ।
ਕਾਰ ਦਾ ਕਿਰਾਇਆ ਬੜਾ ਪੈ ਜਾਣਾ ਏ, ਦੇਖੋ ਪੱਚੀ ਹਜ਼ਾਰ ਰੁਪਏ ਉਹਨੇ ਕਿਰਾਇਆ ਦਾ ਕ ਕਾਰ ਦਾ ਕਿਰਾਇਆ ਦਿੱਤਾ ਏ, ਬਾਕੀ ਪੱਚੀ ਕੁ ਹਜ਼ਾਰ ਰੁਪਏ ਉੱਪਰ ਲੱਗ ਗਿਆ। ਟੋਟਲ ਔਦਾਂ ਪੰਜ ਹਜ਼ਾਰ ਅ ਪੰਜਾਹ ਹਜ਼ਾਰ ਰੁਪਏ ਲੱਗ ਗਿਆ, ਦੋ ਫੈਮਲੀਆਂ ਸੀ ਉਹ, ਹਾਂਜੀ-ਹਾਂਜੀ, ਮੇ ਤਾਏ ਦਾ ਮੁੰਡਾ ਤੇ ਨਾਲ ਮੇਰਾ ਜੀ ਦੂਜਾ ਸੀ, ਤੇ ਦੋ ਫੈਮਲੀਆਂ ਹੈਗੀਆਂ, ਤੇ, ਉਹਨਾਂ ਦਾ ਪੰਜਾਹ ਹਜ਼ਾਰ ਚਕ ਸੀਗੀਆਂ ਉਹਨਾਂ ਦੀਆਂ।
ਕਾਰ ਆਪਣੀ ਲਵਾਂਗੇ, ਪੈਟਰੋਲ ਦਾ ਖਰਚਾ ਹੋਏ ਜਿੰਨਾ ਹੋਏ, ਰਹਿਣ- ਸਹਿਣ ਦਾ ਖਰਚਾ ਆਪਣੇ, ਆਪਣਾ ਤੰਬੂ ਹੈ ਸਾਡੇ ਕੋਲ, ਤੇ ਹੋਰ ਵੀ ਖਾਣ- ਪੀਣ ਦਾ ਲੈ ਜਾਵਾਂਗੇ, ਸਮਾਨ ਲੈ ਜਾਵਾਂਗੇ ਸਾਰਾ
ਹੂੰ, ਠੀਕ ਹੈ, ਠੀਕ ਹੈ। ਹੂੰ, ਚਲੋ ਕੋਈ ਨੀ ਬਣਾਉਂਦੇ ਆਂ ਫਿਰ ਪ੍ਰੋਗਰਾਮ ਫਿਰ, ਹੂੰ, ਤੇ ਵੈਸੇ ਕਿਹੜਾ ਮੌਸਮ ਉੱਥੇ ਵਧੀਆ ਰਹੇਗਾ ਜਾਣ ਵਾਸਤੇ?
ਜਾਣ ਵਾਸਤੇ ਮੌਸਮ ਰਹੇਗਾ, ਹੀ ਜੂਨ ਜੁਲਾਈ ਦਾ
ਹਨਾ ਇਹੀ ਮੌਸਮ ਠੀਕ, ਕਿਉਂਕਿ ਉੱਥੇ ਪੈਂਦੀ ਹੈ ਨਾ,
ਸ਼ਾਮੀ ਠੰਡਾ ਮੌਸਮ ਹੋਏਗਾ।
ਹਾਂ, ਨਹੀਂ ਅੱਗੇ ਜਾ ਕੇ ਬਰਫ਼ ਹੀ ਤੇ ਪੈਂਦੀ ਉਹ ਤੇ ਬਰਫ਼ ਵਾਲੇ ਏਰੀਏ ਚ' ਗਏ ਸੀਗੇ।
ਉੱਧਰ ਵੀ ਜਾ, ਉੱਧਰ ਵੀ ਜਾਵਾਂਗੇ। ਅੱਗੇ ਹੀ ਹੈ ਉਹ ਰ ਕਸ਼ਮੀਰ 'ਚ' ਹੀ ਹੈ ਸਾਰਾ। ਲਦਾਖ, ਕਸ਼ਮੀਰ 'ਚ' ਹੀ ਪੈਂਦਾ ਸਾਰਾ।
ਅੱਛਾ। ਠੀਕ ਹੈ, ਠੀਕ ਹੈ।
ਹਾਂਜੀ। ਸਰ
ਹਾਂ, ਬੜੀ ਮੋਟੀ- ਮੋਟੀ ਬਰਫ਼ ਪਈ ਸੀ ਉੱਥੇ।
ਬੜਾ ਨਜ਼ਾਰਾ ਜੀ, ਬੜੀ ਸੋਹਣੀ ਜਗ੍ਹਾ ਹੈ ਘੁੰਮਣ- ਫਿਰਨ ਦੀ, ਫਿਰ ਨਾਈਟ ਸਟੇ ਕਰੋਗੇ ਨਾ ਉੱਧਰ। ਤਾਰੇ ਉੱਪਰ ਹੋਏ- ਹੋਏ- ਹੋਏ- ਹੋਏ- ਹੋਏ ਕਿਆ ਸੋਹਣੇ ਤਾਰੇ ਉੱਪਰ।
ਹੂੰ, ਸਹੀ ਗੱਲ ਹੈ,
ਬਹਮਾਂ ਡੀ ਵਿਖਦਾ ਹੁੰਦਾ ਪੂਰਾ,
ਹਾਂ ਉਹ ਤੇ ਦੇਖੋ ਸਾਡੇ ਸ਼ਹਿਰਾਂ ਦੇ ਵਿੱਚ ਲਾਈਟਾਂ ਇੰਨੀਆ ਹੈ ਗਈਆਂ। ਕਿ ਤਾਰੇ ਦਿਖਦੇ ਸੀ, ਪਹਿਲੇ ਹੁੰਦੇ ਸੀ ਛਤ ਤੇ ਲੰਮੇ ਪੈ ਜਾਂਦੇ ਤਾਰੇ ਦਿਖਦੇ ਹੁੰਦੇ ਸੀ। ਚਲੋ ਚੰਗਾ ਜੀ ਫੇਰ,
ਚੰਗਾ ਜੀ ਸਤਿ ਸ੍ਰੀ ਅਕਾਲ ਫੇਰ, ਫੇਰ ਮਿਲਦੇ ਹਾਂ।
ਫੇਰ ਮਿਲਦੇ ਓਕੇ ਜੀ।